ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ, ਕੀ ਹਾਲ ਹੈ ਜੀ।
ਵਧੀਆ ਜੀ, ਤੁਸੀਂ ਸੁਣਾਓ।
ਬੱਸ ਵਧੀਆ, ਕਿਰਪਾ ਮਾਲਕ ਦੀ।
ਅੱਛਾ ਜੀ! ਹੋਰ ਕੀ ਕਰਦੇ ਪਏ, ਅੱਜ ਕੱਲ੍ਹ।
ਹਾਂਜੀ, ਅੱਜ ਕੱਲ, ਬਸ ਉਹੀ ਆ ਸਾਡਾ ਤੇ ਉਹੀ ਸ਼ਡਊਲ ਚੱਲ ਰਿਹਾ-ਫੈਕਟਰੀ, ਜਿੰਮ, ਘਰ, ਬਾਜ਼ਾਰ।
ਅੱਛਾ ਜੀ!
ਹੋਰ! ਬਸ ਹੁਣੇ, ਜਿਮ ਤੋਂ ਆਏ ਹਾਂ, ਥੋੜ੍ਹਾ- ਬਹੁਤ ਵਰਕਆਊਟ ਕਰਕੇ ਹੁਣ ਲੇਟੇ ਆ, ਆਪਣਾ ਆਰਾਮ ਨਾਲ।
ਅੱਛਾ! ਹਾਂਜੀ,
ਹੂੰ, ਤੁਸੀ ਨਹੀਂ ਜਾਂਦੇ ਜਿੰਮ- ਜੁਮ।
ਨਹੀਂ, ਆਪਾਂ ਨਹੀਂ ਜਾਂਦੇ ਹਜੇ, ਜਾਵਾਂਗੇ, ਮਾੜੇ ਜ ਪੇਪਰ ਦੇ ਕੇ ਵਿਹਲੇ ਹੋਏ ਅ
ਹਾਂਜੀ,
ਮੈਂ ਕਿਹਾ, ਪੇਪਰ ਦੇ, ਕੇ ਵਿਹਲੇ ਹੋਏ ਆ। ਹੁਣ ਜਾਣ ਦੀ ਸੋਚਦੇ ਪਏ ਆ, ਜਾਵਾਂਗੇ।
ਅੱਛਾ ਨਹੀਂ, ਕਿਹੜੀ ਕਿਸ ਚੀਜ਼ ਦੇ ਵਿੱਚ? ਪ੍ਰੜਤੇ ਹੈ
ਆਹ, ਮੈਂ ਬੀ ਐੱਸਸੀ ਦੇ ਪੇਪਰ ਦਿੱਤੇ ਨੇ।
ਅੱਛਾ, ਬੀ ਐੱਸ ਪੇਪਰ ਦਿਤੇ ਤੁਸੀਂ ਸਾਇੰਸ ਦੇ ਸਟੂਡੈਂਟ ਓ?
ਹਾਂਜੀ।
ਚਲੋ ਵਦੀਆ, ਤੇ ਅੱਗੇ ਕਰਨਾ ਕੀ ਐ?
ਅੱਗੇ ਆਹੀ, ਮੈਂ ਤਾਂ ਨੇਵੀ ਚ ਜਾਣ ਦਾ ਸੋਚਦਾ ਪਿਆ।
ਨੇਵੀ ਚ, ਕਿਸ ਸਪੇਸ ਤੇ।
ਇੰਜੀਨੀਅਰਿੰਗ।
ਮੰਡੇ ਨੂੰ ਪੇਮੈਂਟ ਨਈ-ਨਈ, ਨੇਵੀ ਦੇ ਅੰਦਰ ਕਾਫੀ ਹੁੰਦੇ ਨੇ ਨਾ ਓਪਸ਼ਨ।
ਅੱਛਾ ਜੀ, ਮੈਂ ਤੇ
ਹਾਂਜੀ। ਆਹੋ, ਓ ਤਾਂ ਟ੍ਰੇਨਿੰਗ ਤੇ ਈ ਹੋਏਗਾ, ਫੇਰ ਤੁਆਡੇ ਜੇਹੋ ਜੀ ਹੋਏਗੀ, ਹਜੇ ਤੱਕ। ਓਥੇ ਮੇਰੇ ਖਿਆਲ ਦੋ ਈ ਸੀ, ਕੈਪਟਨ ਬੰਨੇ ਆ ਹੁਣ ਪਿੱਛੇ ਜੇਹੇ
ਹਾਂਜੀ।
ਹੂੰ
ਕੈਪਟਨ ਦੀ ਜੇੜੀ ਸੈਲਰੀ ਹੁੰਦੀ ਨਾ, ਪੈਕੇਜ ਓਹ ਬੋਤ ਜਾਦਾ ਹਾਈ ਹੈਗਾ ਆ।
ਨਈਂ ਸੋ ਵਜੇ ਜਾਵਾਂਗੇ। ਆਪਾਂ ਇਕੋਦਮ ਨਈ ਨਾ ਛਲਾਂਗ ਮਾਰਦੇ।
ਹੈਲੋ।
ਐ ਹੁਣ, ਬੰਦਾ ਇੱਕੋ ਦਮ ਨਈ ਨਾ ਕਿਤੇ ਸਲਾਂਗ ਮਾਰਦਾ, ਹੌਲੀ-ਹੌਲੀ ਗਰੋ ਕਰੇਗਾ।
ਹਾਂਜੀ-ਹਾਂਜੀ।
ਬਾਕੀ ਓਥੇ ਤੇ ਨੋਰਮਲ ਬੰਦੇ ਦੀ ਵੀ ਸੈਲਰੀ ਜਾਦਾ ਈ ਹੁੰਦੀ ਹੋਣੀ ਏ
ਹਾਂਜੀ ਨੋਰਮਲ ਦੀ ਵੀ ਜਾਦਾ ਤਿੰਨ-ਚਾਰ ਲੱਖ ਤੋਂ ਚਾਲੂ ਹੁੰਦਾ ਕੰਮ
ਹਾਂਜੀ ਬਸ ਤਿੰਨ-ਚਾਰ ਲੱਖ ਵੱਦ ਹੁੰਦੇ ਆ ਮਾਨ ਬੰਦੇ ਦੇ ਸਾਲ ਦੇ ਚਾਲੀ ਪੰ ਪੰਤਾਲੀ ਲੱਖ ਰਪਏ ਬਣਜਾਣਾ ਐ
ਹਾਂਜੀ-ਹਾਂਜੀ, ਬੜੀ ਰਾਮ ਨਾਲ
ਏਹ ਚੱਕਰ ਏ ਹਾਂਜੀ। ਓਸ ਤੋਂ ਬਾਦ ਫੇਰ, ਕੀ ਚੀਜ਼-ਕੀ ਚੀਜ਼
ਓਥੇ ਨਾ ਕੈਂਦੇ ਕਿ ਵੈਦਿਕਾਂ ਜੇੜਾ ਵੈਜ ਚੀਜ਼ਾਂ ਐ ਨਾ ਖਾਣ ਚ ਓ ਘੱਟ ਹੁੰਦੀਆਂ, ਨੋਨ ਵੈੱਜ ਜਾਦਾ ਹੁੰਦਾ
ਓ ਫੋਰਨ ਕੰਟਰੀ ਦੇ ਬੰਦੇ ਜਾਦਾ ਹੁੰਦੇ ਆ ਨਾ, ਤੇ ਓ ਤਾਂ, ਤਾਂ ਕਰਕੇ ਓਥੇ ਤੇ ਫੇਰ ਏਈਓ ਚੀਜ਼ਾਂ ਜਾਦਾ ਹੁੰਦੀਆਂ ਨਈ ਆਪਾਂ ਜੋਬ ਦਾ ਵੀ ਸੋਚਿਆ ਨੀ ਸੀ, ਆਪਾਂ ਬਾਰ ਜਾਣ ਦਾ ਸੋਚਿਆ ਸੀ, ਤੇ ਔਵੀ ਹੈਗਾ ਸਾਡਾ ਕੰਮ ਬੁਰਾ ਹੁੰਦਾ ਐ ਨਾ
ਬਾਰ ਜਾਣ ਦਾ
ਬਾਰ ਮਤਲਬ ਅਦਰ ਕੰਟ੍ਰੀ ਆਸਟ੍ਰੇਲੀਆ ਵਗੈਰਾ ਦਾ ਸੋਚਿਆ ਸੀ।
ਅੱਛਾ ਜੀ।
ਆ ਚੱਕਰ ਏ ਮੇਰਾ ਨਾਨੂ ਵੀ ਕਿੰਨਾ ਕਮਜ਼ੋਰ ਸੀ। ਉਹ ਫੇਰ ਕਾਰ ਕੱਲਾ-ਕੱਲਾ ਹੋਨ ਕਰਕੇ ਭੇਜਦੇ ਨੀ ਨਾ।
ਅੱਛਾ ਮ ਮੈਂ ਤੁਹਾਨੂੰ ਪੁੱਛਣਾ ਹੀ ਜੇੜੀ ਸ਼ਿਪ ਹੁੰਦੀ ਏ ਉੱਥੇ ਮਲਬ ਖਾਨਾ ਕਿੱਦਾਂ ਬਯਾ ਹੁੰਦਾ ਏ ਕਿ ਉਹਨਾਂ ਨੇ ਸਟੋਰ ਕਰਕੇ ਰੱਖਿਆ ਦਾ ਹੁੰਦਾ?
ਨਈ ਉਹਨਾਂ ਨੇ ਫੇਰ ਆਪਣਾ ਹਸਾਬ ਸਟੋਰ ਕੀਤਾ ਹੁੰਦਾ ਨਾ ਜਿਵੇਂ ਉਹਨਾਂ ਨੂੰ ਪਤਾ ਸਾਬ ਨਾਲ ਆਪਾਂ ਕਿੱਥੇ ਜਾਨੇ ਬ ਸਾਨੂੰ ਛੇ ਮਹੀਨੇ ਲੱਗ ਜਾਣੇ ਆ, ਪੰਜ ਮਹੀਨੇ ਲੱਗ ਜਾਣੇ ਆ।
ਅੱਛਾ।
ਕਦੀ-ਕਦੀ ਸਟੋਰ ਕਦੀ-ਕਦੀ ਸਟੋਰ, ਮਤ ਉਹਨਾਂ ਨੇ ਸਟੋਰ ਕੀਤੇ ਦੇ ਹੁੰਦੇ ਆ। ਯਾ ਫੇਰ ਉਹਨਾ ਨੇ ਉਹ ਟਾਪੂ-ਟਾਪੂ ਤੇ ਕਦੇ-ਕਦੇ ਰੁਕ ਜਾਂਦੇ ਆ।
ਹਾਂਜੀ।
ਫਿਰ ਉਤੋਂ ਖਰੀਦ-ਖਰੂਦ ਲੈਂਦੇ ਹੋਣੇ ਆ ਤੇ ਬੰਦੇ ਵੀ ਫਿਰ ਘੁੰਮ ਇਸੀ ਬਾਨੇ ਫੇਰ ਜੇੜੇ ਹੁੰਦੇ ਵੇ ਹੁੰਦੇ ਆ ਮਰਚੈਂਨ ਨੇਵੀ ਵਿਚ ਓ ਘੁੰਮ ਵੀ ਲੈਂਦੇ ਆ।
ਹਾਂਜੀ ਇਹੀ ਫੇਦਾ ਹੁੰਦਾ ਨਾ ਕਿ ਫ੍ਰੀ ਚ ਹੀ ਘੁੰਮ ਲੈਂਦੇ ਐ ਹਾਂਜੀ।
ਨਾਲੇ ਟਿੱਪ ਵੀ ਬੜੀ ਜਾਦਾ ਹੁੰਦੀ ਐ ਜੇੜੀ ਉਹਨਾਂ ਨੂੰ ਟਿੱਪ ਮਿਲ ਜਾਂਦੀ ਐ। ਬੰਦਿਆ ਨੂੰ।
ਟਿੱਪ ਦਾ ਕੀ ਹਿਸਾਬ ਹੁੰਦਾ?
ਟਿਪ ਬੰਦੇ ਔ ਤੇ ਬੰਦੇ ਦੇ ਉੱਤੇ ਆ ਨਾ ਜ ਜੋ ਪੈਸੇਂਜਰ ਐ। ਉਹ ਸਾਨੂੰ ਟਿਪ ਵਗੈਰਾ ਉੱਦਾਂ ਦੇ ਦੇਂਦੇ ਨੇ ਅਪਾ ਵਿਆਵਾ ਇਚ ਵਗੈਰਾ ਵੇਟਰ ਵਗੈਰਾ ਨੂੰ ਦੇ ਦਿੰਦੇ ਆ। ਏ ਪਾਰਟੀ ਚ ਨਾ ਮੂਡ ਜਾ ਹੁੰਦਾ ਤੇ ਉਹ ਦੇ ਦਿੰਦੇ ਆ ਕੋਈ ਵੀ। ਕੋਈ ਨੀ ਦਿੰਦਾ ਓ ਵੀ ਇੱਕ ਬੰਦੇ ਦਾ ਵਧੀਆ ਇਨਕਮ ਜਨਰੇਟ ਕਰਦੇ ਦਿੰਦੇ ਐ।
ਹਾਂਜੀ ਏ ਵੀ ਗੱਲ
ਬਾਕੀ ਉਈਯੋ ਗੱਲ ਏ ਨਾ ਜਿੰਨਾ ਫਾਇਦਾ ਹੁੰਦਾ ਨੁਕਸਾਨ ਹੀ ਹੁੰਦਾ ਹਰ ਟੈਮ ਬੰਦਾ ਦਾਰ ਚ ਰੇੰਦਾ।
ਹਾਂਜੀ ਬੜਾ ਡਾਰ ਹੁੰਦਾ ਮਲਬ ਬਾਰੋ
ਟੱਪਦੀਆਂ ਰਹਿੰਦੀਐ।
ਹਾਂਜੀ ਅਟੈਕ ਦਾ ਵੀ ਡਰ ਏ ਅੱਜ-ਕੱਲ ਜਿਵੇਂ ਖ਼ਬਰਾਂ ਸੁਨੀ ਦੀਐ।
ਉਹ ਤੇ ਚਲੋ ਟੈਕ ਤੇ ਫੇਰ ਹਜੇ ਇੰਡੀਆ ਦਾ ਤੇ ਸਾਬ ਕਿਤਾਬ ਠੀਕ ਹੀ ਚੱਲ ਰਯਾ ਸਾਰੀ ਕੰਟਰੀਆਂ ਨਾਲ।
ਹਾਂਜੀ-ਹਾਂਜੀ
ਬਾਕੀ ਅਮਰੀਕਾ ਨੇ ਥੋੜ੍ਹਾ ਕੰਮ ਖਰਾਬ ਉਹ ਹਰ ਇੱਕ ਨੂੰ ਆਪਣੇ ਥੱਲੇ ਲਾਣ ਦੀ ਸੋਚ ਰਿਆ।
ਹਾਂਜੀ, ਪਰ ਮੂੰਹ ਨਾ ਤਾਂ ਸਭ ਕੁਛ ਕਰਦਾ ਵਾ ਪਰ ਹੱਥਾਂ ਤੋਂ ਕੁਛ ਨੀ ਹੁੰਦਾ ਪਆ ਓਦੇ ਕੋ।
ਓ ਹਥਾ ਤੋਂ ਵੀ ਹੋ ਕਰਨ ਨੂੰ ਬੜਾ ਕੁਛ ਕਰ ਸਕਦਾ ਪਰ ਥੋੜਾ ਸੋਚ ਸਮਝ ਕੇ ਚੱਲਦਾ। ਹੁਨ ਜੋਨ ਪਿੱਛੇ ਜੇੜਾ ਉਨੇ ਹਮਲਾ ਕੀਤਾ ਸੀ ਉਹਦੇ ਪੇਅ ਕਰਨੇ ਪਏ ਉਹਨੂੰ ਪੈਹੇ। ਓ ਥੋੜ੍ਹਾ ਸੋਚ ਸਮਝ ਕੇ ਚੱਲਦਾ ਚਾਤਿਰ ਬੰਦਾ ਥੋੜ੍ਹਾ।
ਬਾਕੀ ਲੜਨਾ ਨੀ ਚਾਈਦਾ ਇੱਕੋ ਹੀ ਜ਼ਿੰਦਗੀ ਏ ਰਾਮ ਨਾਲ ਰੇਨਾ ਚਾਈਦਾ ਸਭ ਨੂੰ।
ਨੀ ਉਹ ਥੋੜ੍ਹੀ ਆਪਸ ਚ ਲੜਦੇ ਨੇ ਆ ਲੋਕਾਂ ਨੂੰ ਐਵੇਂ ਲੜਾਈ ਜਾਂਦੇ ਆ। ਓਧਰ ਦੀ ਆਰਮੀ ਮਰਦੀ ਏ, ਐਥੇ ਦੀ ਆਰਮੀ ਮਰਦੀ ਏ। ਬੰਦਾ ਨੋਰਮਲ ਘਰ ਦਾ ਮਰਦਾ ਆਪ ਐ ਭੱਜ ਜਾਂਦੇ ਨੇ।
ਉਹੀ ਮੈਂ ਕਹਨਾ ਪਆ।
ਇੰਨਾ ਥੋੜ੍ਹੀ ਕੋਈ ਜਾਂਦਾ ਐ ਤੇ ਆਪਣੇ ਔਡਰ ਦੇ ਕੇ ਚਲ ਜਾਂਦੇ ਆ ਬਈ ਇਹ ਕਰਦੋ ਉਹ ਕਰਦੋ ਉਹ ਮਰਦੇ ਦੂ ਜੇ ਕਰਾ ਦੇ ਬੱਚੇ ਨੇ। ਇਹਨਾਂ ਨੂੰ ਥੋੜ੍ਹੀ ਜਾਂ ਤੇ ਇਹਨਾਂ ਦੇ ਬੱਚੇ ਵੀ ਆਰਮੀ ਚ' ਹੋਣ ਫੇਰ ਇਹਨਾਂ ਨੂੰ ਪਤਾ ਲੱਗੇ। ਫੇਰ ਏ ਸੋਚ -ਸਮਝ ਕੇ ਚੱਲਣਗੇ। ਮੈ ਹੋਣਾ ਚਾਹੀਦੈ ਕਿ ਇੱਕ ਪੋਲੀਟਿਕਸ ਦਾ ਬੱਚਾ ਕੀ ਐ ਚੀਜ਼ਾਂ ਚ' ਆਰਮੀ ਵਗੈਰਾ ਚ' ਹੋਏਗਾ।
ਹਾਂਜੀ। ਏਦਾਂ ਹੋਏ ਤੇ ਫੇਰ ਤੇ ਉਹ ਕਦੀ ਨਾ ਲੜਨ।
ਆਹ ਫੇਰ ਉਹ ਰੂਲ ਦੇ ਸ ਸਹੀ ਰੂਲ ਦੇ ਸਾਬ ਨਾਲ ਚੱਲਣਗੇ ਨਾ। ਸਰਕਾਰ ਨੂੰ ਵੀ ਸਭ ਕੁਛ ਪਤਾ ਹੁੰਦਾ ਕਿ ਐ ਹੋਣਾ ਐ ਹੋਣਾ। ਜਾਣ ਕੇ ਆਪ ਈ ਕਰਾਂਦੇ ਆ। ਤੇ ਬਾਅਦ ਚੋਂ ਆਪੇ ਓ ਬਣ ਜਾਂਦੇ ਆ।
ਹਾਂਜੀ।
ਫੇਰ ਸਾਰਾ, ਨੌਕਰੀ ਬੰਦ ਕਰਦੀ ਐ ਬਸ ਸਰਕਾਰ।
ਹਾਂਜੀ। ਹੁਣ ਮੈਂ ਜਿਵੇਂ ਨੇਵੀ ਦੀ ਨੇਵੀ ਦੀ ਮੈਂ ਪੜ੍ਹਾਈ ਕੀਤੀ ਏ, ਇਹਦੇ ਮੈਂ ਮਤਲਬ ਕਿ ਇਹ ਮੈਂ ਸਾਡੇ ਕੋ ਉਹ ਅਫੋਰਡ ਨਹੀਂ ਹੋਣੀ ਸੀ ਆਪਾਂ ਹੁਣ ਸਟੱਡੀ ਲੋਨ ਲਿਆ ਤੇ ਉਹਦੇ ਸਿਰ ਤੇ ਅਤੇ ਕੀਤੀ ਐਹ ਸਾਰੀ।
ਹਾਂਜੀ ‌।
ਤੇ ਜੇਹੜੀਆਂ ਹੋਰ ਪੜ੍ਹਾਈਆਂ ਨੇ ਜਿਵੇਂ ਪਾਇਲਟ ਵਗੈਰਾ ਦੀ ਹੋ ਗਈ ਉਹਦੀ ਤਾਂ ਟ੍ਰੇਨਿੰਗ ਈ ਬੜੀ ਮਹਿੰਗੀ ਏ ਉਹ ਬੰਦਾ ਅਫੋਰਡ ਈ ਨੀ ਕਰ ਸਕਦਾ।
ਹਾਂ ਉਹਦਾ ਤੇ, ਮੇਰੇ ਪਰ ਮੰਨਥ ਪਤਾ ਨਹੀਂ ਪਰ ਈਅਰ ਦਾ ਮੇਰੇ ਡੇਢ ਡੇਢ- ਦੋ ਕਰੋੜ।
ਹਾਂਜੀ-ਹਾਂਜੀ, ਟ੍ਰੇਨਿੰਗ ਦਾ ਈ ਇਕੱਲਾ।
ਹਾਂ। ਐ ਹੀ ਚੱਕਰ ਹੋ ਪਿਛੇ ਕੋਮਡੀ ਸ਼ੋ ਵਿਚ ਬੰਦੇ ਦਿਖਾ ਸੀ ਮਿਨਜ। ਸ਼ੌਕ ਸੀ ਤਾਂ ਮਸਟਰੀ ਕੀਤੀ ਏ।
ਹਾਂਜੀ, ਪਰ ਉਹਦੇ ਵਿੱਚ ਕਰੀਅਰ ਬਹੁਤ ਜ਼ਿਆਦਾ ਪਰ ਜਿਹਦੇ ਕੋਲ ਪੈਸਾ ਏ ਨਾ ਉਹਦੇ ਵਸਤੇ ਈ ਏ।
ਉਹ ਤਾਂ ਹੈ ਈ ਏ ਫੇਰ, ਨੋਰਮਲ ਬੰਦਾ ਤਾਂ ਹੀ ਪਿੱਛੇ ਰਹਿ ਜਾਂਦਾ ਆ। ਬਹੁ ਬਾਕੀ ਇੰਡੀਆ ਐ ਸਾਡੇ ਏਧਰ ਕੁਛ, ਐਜੂਕੇਸ਼ਨ ਪੋਲਿਸੀ ਵੀ ਸਹੀ ਨਹੀਂ ਐ। ਫਾਲਤੂ ਦੀ ਚੀਜ਼ਾਂ ਸਾਨੂੰ ਜ਼ਿਆਦਾ ਪੜ੍ਹਾਦੇ ਆ ਪ੍ਰੈਕਟੀਕਲੀ ਈ ਨੀ ਕਰਾਦੇ।
ਹਾਂਜੀ।
ਵੀ ਕਰਾਦੇ ਆ ਸਾਨੂੰ ਤੇ ਦੂਜਾ ਸਾਡੇ ਇੱਥ ਕਾਸਟ ਤਾਂ ਬੜਾ ਰੌਲਾ ਚੱਲਦਾ, ਕਿ ਬੀ ਸੀ ਨੂੰ ਏਨੀ ਸੀਟਾਂ ਐੱਸ ਸੀ ਨੂੰ ਏਨੀ ਸੀਟਾਂ ਜਰਨਲ ਨੂੰ ਏਨੀਆਂ ਬੜੇ ਗਲਤ ਐ। ਦਿਮਾਗ ਤਾ ਸਾਰੇ ਸੇਮ ਈ ਐ।
ਬਿਲਕੁਲ-ਬਿਲਕੁਲ, ਐ ਹੁਣ ਜਿਹੜੇ ਪੇਪਰ ਪੇਪਰ ਲੀਕ ਹੁੰਦੇ ਪਏ ਆ, ਕਈ ਸਟੂਡੈਂਟਸ ਨੇ ਮਤਲਬ ਕਿ ਸੁਸਾਈਡ ਆਤਮ ਹੱਤਿਆ ਕੀਤੀਆਂ ਨੇ।
ਤੇ ਆਪ ਹੀ ਕਰਦੇ ਨੇ ਲੀਕ ਜਦੋਂ ਪੈਸਾ ਘਟਿਆ ਦਾ ਹੁੰਦਾ ਸਰਕਾਰ ਕੋਲ। ਉਹ ਪੇਪਰ ਕੱਢ ਦਿੰਦੇ ਆ, ਫਿਰ ਬਾਅਦ ਚ' ਕਹਿੰਦੇ ਲੀਕ ਹੋ ਗਿਆ ਦੋਨਾਂ ਕੋਲ਼ ਤਾ ਪੈਸਾ ਆ ਗਿਆ।
ਏ ਸੋਸ਼ਲ ਮੀਡੀਆ ਤੇ ਸੁਣਨ ਨੂੰ ਆਇਆ ਕਿ ਪਤਾ ਨਹੀਂ ਕਿੰਨੇ ਲੱਖ- ਲਾਖ ਲਾਖ ਰਪਯਾ ਦੇ ਕੇ ਕਿਸੇ ਨੇ ਪੇਪਰ ਖਰੀਦਿਆ ਹੈ।
ਹੂ ਖਰੀਦਣ ਵਾਲਿਆਂ ਨੂੰ ਕੀ ਲੋੜ? ਖਰੀਦਣ ਆਲਾ ਕੋਈ ਨਹੀਂ ਹੁੰਦਾ, ਜਾਣ ਕੇ ਕਰਦੇ ਨੇ ਪੈਸੇ ਇਕੱਠਾ ਕਰਨ ਲਈ। ਉਹਨੂੰ ਖਰੀਦ ਕੇ ਬੰਦੇ ਨੇ ਜਿਦੇ ਕੋਲ਼ ਇੰਨਾ ਪੈਸਾ ਹੈ। ਉਹ ਤੇ ਸਿਰਫ਼ ਐਵੇਂ ਹੀ ਆਪਣਾ ਖੋਲ ਕੇ ਬਹਿ ਜਾਏਗਾ, ਓਨ ਕੀ ਲੋੜ ਪਈ ਏ।
ਇਹ ਤਾਂ ਗੱਲ ਠੀਕ ਹੈਗੀ ਹੈ ਤੁਹਾਡੀ।
ਹਾਂਜੀ।
ਬਾਕੀ ਜੇ ਇੱਕ ਸਟੂਡੈਂਟ ਐਡੀ ਮਿਹਨਤ ਕਰਦਾ ਵੈ ਤੇ ਉਹਦੇ ਮਤਲਬ ਕਿ ਫਿਊਚਰ ਨਾਲ ਇੱਦਾਂ ਸਰਕਾਰ ਨੂੰ, ਖੇਡਣਾ ਨਈ ਚਾਹੀਦਾ।
ਇਹ ਚੀਜ਼ਾਂ ਆਪਣੇ ਏਦਰ ਖਰਾਬ ਏਨਾ, ਫੋਰਨ ਨ ਚੀਜ਼ਾਂ ਵ- ਓਥੇ ਬੰਦਾ ਕੁਝ ਵੀ ਕੰਮ ਕਰੇ ਤੇ ਵੇਲਯੂ ਹੁੰਦੀ ਏ। ਓਥੇ ਸਾਰੇ ਬੰਦੇ ਇੱਕ ਬਰਾਬਰ ਹੁੰਦੇ ਆ।
ਹਾਂਜੀ, ਸਾਡੇ ਵੀ ਮਤਲਬ ਕਿ ਰਿਸ਼ਤੇਦਾਰ ਈ ਨੇ ਜਿੰਨੇ ਆਲਾ ਪੇਪਰ ਦਿੱਤਾ। ਤੇ ਉਹ ਵੀ ਬੜਾ ਪਰੇਸ਼ਾਨ ਏ, ਕਹਿੰਦਾ ਕਿ ਹੁਣ ਇਹਨਾਂ ਨੇ ਪੇਪਰ ਲੀਕ ਕਰਤਾ। ਤੇ ਹੁਣ ਪੰਜ- ਸੱਤ ਮਹੀਨਿਆਂ ਬਾਅਦ ਏ ਪੇਪਰ ਦੁਬਾਰਾ ਲੈਣਗੇ ਉਹਨਾਂ ਟਾਈਮ ਤੇ ' ਉਹਦਾ ਖ਼ਰਾਬ ਗਿਆ ਨਾ।
ਹੂੰ ਓਹਨਾ ਖ਼ਰਾਬ ਗਿਆ ਤੇ ਪਹਿਲੇ ਜਿਹੜੀ ਮਿਹਨਤ ਕੀਤੀ ਉਹ ਵੀ ਖ਼ਰਾਬ ਗਈ।
ਹਾਂਜੀ, ਹੁਣ ਉਹਨੂੰ ਡਬਲ ਮਿਹਨਤ ਕਰਨੀ ਪਏਗੀ।
ਹੂੰ।
ਇਹੀ ਐ ਸਾਰਾ ਸਰਕਾਰ ਦੀ ਖੇਡ ਏ।
ਪਾਗਲ ਬਣਾਂਦੇ ਆ ਲੋਕਾਂ ਨੂੰ ਕਿਵੇਂ ਠੱਗੀਏ ਪਰ ਉਹ ਸਮਝ ਨਹੀਂ ਪਾਂਦੇ।
ਉੱਤੋਂ ਜਿਹੜਾ- ਉੱਤੋਂ ਪੇਪਰ ਦਿੱਤਾ ਜਿਹੜਾ, ਉਹਦਾ ਬਾਈ ਸੌ ਰੁਪਏ ਦਾ ਫੋਮ ਭਰਨਾ ਪੈਂਦਾ ਐ ਪਹਿਲਾਂ, ਲਾ ਲਓ। ਪੂਰੇ ਇੰਡੀਆ ਦੇ ਵਿੱਚ। ਘੱਟੋ ਘੱਟ ਦਸ ਲੱਖ ਜਾਣੇ ਨੇ ਬਾਈ ਸੌ ਰੁਪਏ ਦਾ ਫੋਮ ਭਰਿਆ ਦਾ ਏ।
ਓਹੀਓ ਤੇ ਕਹਿ ਰਿਆ ਤੁਹਾਨੂੰ ਉਨਾ ਦੀ ਕਰੋੜਾਂ ਦੀ ਕਮਾਈ ਹੋ ਗਈ, ਪਰ ਇੰਨਾ ਕੁਛ- ਕਰਨ ਤੋਂ ਬਾਅਦ ਵੀ ਰਹਿੰਦਾ ਕਰਜੇ ਵਿਚ ਈ ਏ ਬੰਦਾ।
ਹਾਂਜੀ- ਹਾਂਜੀ।
ਵੀ ਸਰਕਾਰ ਦਾ ਕਦੀ ਢਿੱਡ ਨੀ ਭਰਦਾ ਉਹਨਾਂ ਨੇ ਆਪਣੇ ਘਰ ਭਰਨੇ ਹੁੰਦੇ ਐ।
ਬਿਲਕੁਲ ਸਹੀ ਗੱਲ ਏ।
ਨਾਲੇ ਹਜੇ ਤੇ ਵੈਸੇ ਆਪਣੀ ਫਰਿੰਡਸ ਵਗੈਰਾ ਦਾ ਹੀ ਭਰਦੇ ਪੇਯਾ ਹੁਣ ਕਹਿੰਦੇ ਕਰੰਸੀ ਚੇਂਜ ਕਰਨੀ ਐ। ਉਹਦੇ ਪਿੱਛੇ ਵੀ ਅਹਿਯੋ ਰਾਜ ਹੈ ਕੀ ਉਹ ਬੰਦੇ ਨੇ ਉਹਦੇ ਫਰੈਂਡ ਨੇ ਪਲਾਂਟ ਲਗਾਇਆ ਪਲਾਸਟਿਕ ਦਾ। ਤੇ ਹੁਣ ਉਹ ਪਲਾਸਟਿਕ ਦੇ ਕਰੰਸੀ ਚਲਾਣਾ ਜਾ ਰਿਹਾ।
ਹਾਂਜੀ, ਚਲੋ ਠੀਕ ਓ ਜੀ ਫੇਰ।
ਠੀਕ ਏ, ਭਾਅ ਜੀ।
ਕਰਦੋ।
ਓਕੇ।